ਹੈਲੋ । ਸਤਿ ਸ੍ਰੀ ਅਕਾਲ ਜੀ ਕਿੱਦਾ ਓ ਤੁਸੀ ਬਹੁਤ
ਸਭ ਵਧੀਆ ਤੁਸੀ ਸੁਣਾਓ ਕੀ ਕਰ ਰਹੇ ਸੀ।
ਬਸ ਕੁਛ ਨੀ ਘਰੇ ਬੈਠੀ ਸੀ ਫਰੀ ਹੋ ਕੇ । ਕਿਉਂਕਿ ਨਾ ਕਿਤੇ ਜਾਣਾ ਸੀ ਕੱਲ ਤੇ ਫਿਰ ਸਾਡੇ ਘਰੇ ਫ਼ਿਰ ਘਰ ਖਾਲੀ ਨੀ ਛੱਡ ਕੇ ਜਾ ਸਕਦੀ ਆ ਫਿਰ ਆਪਣੇ ਵੱਡੇ ਵੱਡੇ ਜਿਹੜੇ ਹੈਗੇ ਉਹਨਾ ਕਰਕੇ ਹਾਂ ਉਹਨਾ ਨੂੰ ਘਰੇ ਛੱਡ ਦਿੰਨੀਆਂ ਤੇ ਫੇਰ ਮੈਂ ਕਿਤੇ ਚਲੀ ਜਾਨੀ ਆ ਨਹੀ ਤਾ ਬਿਨਾਂ ਐਵੇ ਕਿਤੇ ਜਾਇਆ ਵੀ ਨੀ ਜਾਂਦਾ ਘਰ ਛੱਡ ਕੇ ਉਹ ਹੈਗੇ ਆ ਤੇ ਸਾਰਾ ਕੁਛ ਹੈਗਾ ਘਰੇ ।
ਨਹੀ ਬਿਲਕੁਲ ਮੈਂ ਤਾ ਆਪ ਮੈਨੂੰ ਤਾ ਵੈਸੇ ਈ ਬਹੁਤ ਸੌਖ ਹੈਗੀ ਐ ਹੁਣ ਜਿਵੇ ਡੈਡੀ ਐ ਤੇ ਉਹ ਬੱਚਿਆਂ ਨੂੰ ਦੇਖ ਲੈਂਦੇ ਨੇ ਛੱਡ ਕੇ ਆਣਾ ਲੈ ਕੇ ਆਣਾ। ਅ ਸਟੋਪ ਤੋ ਤੇ ਮੰਮੀ ਐ ਤੇ ਘਰ ਵਿੱਚ ਥੋੜਾ ਹੈਲਪ ਕਰਾ ਦਿੰਦੇ ਨੇ । ਤੇ ਬੜਾ ਸੌਖਾ ਹੋ ਜਾਂਦੈ ਕੰਮ ਮੇਰਾ ਤਾ ਜਿਆਦਾ ਤਾ ਇਹਨਾ ਨੇ ਵਿਚਾਰੇ ਨੇ ਕੀ ਕਰ ਪਾ ਨਾ ਪਰ ਜਿਵੇਂ ਸਬਜ਼ੀ ਸੁਬਜੀ ਕਟ ਤੇ ਥੋੜ੍ਹਾ ਬੱਚਿਆ ਨੂੰ ਦੇਖ ਲਿਆ ਘਰ ਓਨੀ ਦੇਰ ਅਸੀ ਕੰਮ ਕੁਮ ਕਰ ਲੈਂਨੇ ਆ। ਤੇ ਉਹ ਉਹਦੇ ਨਾਲ ਬੜਾ ਸੌਖ ਹੋ ਜਾਂਦੈ।
ਸਹੀ ਗੱਲ ਐ ਬਿਲਕੁਲ ਦੇਖੋ ਤੁਹਾਨੂੰ ਪਤਾ ਹੀ ਐ ਪਰਿਵਾਰ ਪਰਿਵਾਰ ਹੈਗਾ ਐ ਤੇ ਸਭ ਕੁਛ ਹੈਗੇ ਪਰਿਵਾਰ ਦੇ ਵਿੱਚ ਜੇ ਬਜ਼ੁਰਗ ਹੈਗਾ ਤੇ ਉਹ ਆਪਣੇ ਲਈ ਕੀ ਇੱਕ ਅਨਮੋਲ ਐ ਜੋ ਆਪਣੇ ਲਈਏ ਹਰ ਕੰਮ ਆਂਦਾ ਹੈ ਕਹਿਦੋ ਆਪਾਂ ਕਿਤੇ ਵੀ ਦੁੱਖ ਸੁੱਖ ਤੇ ਵੀ ਕਿਤੇ ਜਾਣਾ ਹੈ ਆਪਣੇ ਵੱਡੇ ਚਲੇ ਜਾਂਦੇ ਹੈ ਸਭ ਤੋਂ ਵੱਡੀ ਚੀਜ਼ ਹੈ ਸਾਨੂੰ ਉਹਨਾਂ ਦਾ ਹਮੇਸ਼ਾ ਬਜ਼ੁਰਗਾਂ ਦਾ ਆਦਰ ਸਤਿਕਾਰ ਕਰਨਾ ਚਾਹੀਦਾ ਕਿਉਂਕਿ ਇਹਨਾਂ ਦੇ ਆਦਰ ਸਤਿਕਾਰ ਆਪਾਂ ਨੂੰ ਲੱਗਦਾ ਹੈ ਕਿਉਂਕਿ ਇਹਨਾਂ ਦੇ ਦਿੱਤੀ ਹੋਏਆਂ ਸਿਸਾਂ ਵੀ ਆਪਣੇ ਆਪ ਆਪਾਂ ਨੂੰ ਕਹਿੰਦੇ ਆ ਨਾ ਫੁੱਲਾਂ ਵਰਗੀਆਂ ਨੇ ਇੱਕ ਇਹ ਵੀ ਦੇ ਵੀ ਦੇਂਦਾ ਹੈ ਬੰਦਾ, ਆਪਣੇ ਬੱਚਿਆਂ ਤੋਂ ਗਾਂ ਬੱਚਿਆਂ ਤੱਕ ਵੀ ਵਧੀਆ ਲੱਗਦਾ। ਵਧੀਆ ਆ, ਦੁਆ ਮਾਂ ਬਾਪ ਦੇਂਦੇ ਐ ।
ਹਾਂ ਹੁਣ ਦੇਖੋ ਆਪਾਂ ਵੀ ਤਾਂ ਛੋਟੇ ਸੀਗੇ, ਜਦੋਂ ਆਪਣੇ ਅ ਨਾਨੀ ਨਾਨੇ, ਦਾਦਾ ਦਾਦੀ ਕੋਲ, ਜਾਂਦੇ ਸੀਗੇ। ਤੇ ਉਹ ਮੈਂ ਦਾਦਾ ਜੀ ਤਾਂ ਖੈਰ ਮੇਰੇ ਸੀ ਨੀ, ਪਰ ਔਹ ਜਿਵੇਂ ਕਹਾਣੀਆਂ ਸੁਣਾ ਕੇ, ਆਪਾਂ ਉਹ ਨਵੀਂ ਨਵੀਆਂ ਸ਼ੀ ਦਿੰਦੇ ਨੇ, ਐਵੇਂ ਅੱਜ ਕੱਲ੍ਹ ਵੀ ਬੱਚਿਆਂ ਨੂੰ ਨਾ ਜਿਵੇਂ ਬੱਚੇ ਤਾਂ ਹਰ ਵੇਲੇ ਮੋਬਾਇਲ ਵਿੱਚ ਹੀ ਵੜੇ ਰਹਿੰਦੇ ਨੇ ਨਾ, ਤੇ ਫੇਿਰ ਉਹ ਡੈਡੀ ਕੀ ਕਰਦੇ ਨੇ, ਉਹਨਾਂ ਨੂੰ ਬਿਠਾ ਲੈਂਦੇ ਨੇ ਆਪਣੇ ਆਸ ਪਾਸ, ਆਪਣੀ ਕਹਾਣੀਆਂ ਸੁਣਾਉਣੀਆਂ ਸ਼ੁਰੂ ਕਰ ਦਿੰਦੇ ਨੇ ਤੇ ਉਹਨਾਂ ਨੂੰ ਨਵੀਆਂ ਨਵੀਆਂ ਚੀਜ਼ਾਂ ਪਤਾ ਚੱਲਦੀਆਂ, ਹੁਣ ਜਿੰਨਾ ਘਰਾਂ ਜਿੰਨਾ ਘਰਾਂ ਵਿੱਚ ਜਿਵੇਂ ਬ ਬਜ਼ੁਰਗ ਨਹੀਂ ਹੁੰਦੇ ਔਥੇ ਦੇਖੋ ਬੱਚਿਆਂ ਦਾ ਬੜਾ ਫ਼ਰਕ ਹੁੰਦਾ, ਔਹ ਨਾ ਤਾਂ ਇੰਨੇ ਸੋਸ਼ਲ ਹੋ ਪਾਉਦੇ ਨੇ ਹਰ ਵੇਲੇ ਉਹ ਆਪਣੇ ਇੰਟਰੋਵਰਟ ਹੋ ਕੇ ਰਹਿੰਦੇ ਨੇ, ਆਪਣੇ ਵਿੱਚ ਜੀ ਔਹ ਹੁੰਦੇ ਨੇ, ਗੁੰਮ ਹੋਏ ਹੁੰਦੇ ਨੇ ਹਾਂ ਕਿਸੇ ਕਿਸੇ ਨਾਲ ਉਹਨਾਂ ਦਾ ਕੋਈ ਲੈਣਾ ਦੇਣਾ ਹੀ ਹੁੰਦਾ।
ਸਹੀ ਗੱਲ ਹੈ, ਬਜ਼ੁਰਗਾਂ ਦੀ ਆਪਾਂ ਨੂੰ ਸੇਵਾ ਵੀ ਕਰਨੀ ਚਾਹੀਦੀ ਆਪਣਾ ਫਰਜ਼ ਬਣਦਾ, ਜਦੋਂ ਕਹਿ ਲੋ, ਕਿ ਹੁਣ ਆਪਣਾ ਜੇ ਆਪਾਂ ਆਪਦੇ ਫਰਜ਼ ਨੀ ਪੂਰੇ ਕਰਾਂਗੇ, ਤੇ ਫਿਰ ਆਪਾਂ, ਮਤਲਬ ਆਪਾਂ ਹਰ ਬਾਕੀ ਫਰਜ਼ ਪੂਰੇ ਕਰ ਲੈਂਦੇ ਹਾਂ, ਹਰ ਕੰਮ ਕਰ ਲੈਂਨੇ ਹਾਂ ਪਰ ਇਹਨਾਂ ਦਾ ਇਹਨਾਂ ਦਾ ਫ਼ਰਜ਼ ਪੂਰੇ ਕਰਨੇ ਬਹੁਤ ਜ਼ਰੂਰੀ ਹੈ ਇਹਨਾਂ ਨੂੰ ਦੁੱਖ ਸੁੱਖ ਡਾਕਟਰ ਕੋਲ ਲੈ ਕੇ ਕੇ ਜਾਣਾ ਕਿਤੇ ਵੀ ਜ਼ਰੂਰਤ ਪਵੇ ਉੱਥੇ ਲੈ ਕੇ ਜਾਣਾ ਇਹਨਾਂ ਦੇ ਪੂਰਾ ਕਰਨਾ ਬਹੁਤ ਜ਼ਰੂਰੀ ਹੈ ਮੈਂ ਨੇ ਤੇ ਆਪਣੇ ਬੱਚਿਆਂ ਨੂੰ ਵੀ ਆਪਣੇ ਨਾਲ ਲੈ ਕੇ ਜਾਂਦੀ ਹਾਂ ਨਾਨੀ ਕੋਲ ਲੈ ਕੇ ਜਾਂਦੀ ਹਾਂ ਇਹਨਾਂ ਨੂੰ ਨਾਨੀ ਬੈਠ ਕੇ ਇਹਨਾਂ ਨੂੰ ਪੁਰਾਣੀਆਂ ਗੱਲਾਂ ਸੁਣਾਉਂਦੀ ਹੈ, ਇਹਨਾਂ ਨੂੰ ਨਹੀਂ ਤਾਂ ਬੈਕੇ, ਤਾਂ ਘਰੇ ਬੈਠੇ, ਮੋਬਾਇਲ ਚਲਾਉਂਦੇ ਐ। ਕੋਈ ਕਿਸੇ ਨੂੰ ਪੁੱਛਦਾ ਨੀ ਹੈ, ਠੀਕ ਹੈ, ਤੇ ਹੁਣ ਔਹੀ ਨਾਨੀ ਕੋਲ ਜਾਂਦੇ, ਕੁਛ ਸਿੱਖਦੇ ਨਾ। ਨਾਨੀ ਸਾਡੇ ਨਾਨੀ ਕੋਲ ਬਹਿਦੇ, ਨਾਨੀ ਦੀਆਂ ਪੁਰਾਣੀਆਂ ਗੱਲਾਂ ਸੁਣਉਂਦੇ, ਕਿ ਨਾਨੀ ਏਦਾਂ ਸੀ ਨਾਨੀ ਏਦਾਂ ਦੀ ਸੀ, ਨਾਨੀਆਂ ਦੀ ਗੱਲਾਂ ਸੁਣਾਉਂਦੀ ਆ ਦਾਦੀ ਦੀ ਉਹਦੇ ਦਾਦੀ ਦਾਦੀ ਦੀਆਂ ਗੱਲਾਂ ਸੁਣਾਉਂਦੇ ਆ ਮਤਲਬ ਦੇਖੋ ਇਹੋ ਜਿਹੀ ਕਿਉਂਕਿ ਉਹ ਹੈਗੇ ਸੀ ਸਾਡੇ ਘਰ ਦੇ, ਕਿਉਂਕਿ ਇਹਨਾਂ ਦੇ ਨਾਲ ਨਾਮ ਹੁੰਦਾ ਘਰ ਦਾ ਏ ਹੈਗੀ ਐ
ਹਾਂ ਬਿਲਕੁਲ ਹੁਣ ਜਿਵੇਂ ਨਾ ਅ ਆਪਾਂ ਵੀ ਜਿਵੇਂ ਸੀਗੇ ਛੋਟੇ ਤੇ ਹੁੰਦੇ ਆ, ਤੇ ਆਪਣੇ ਨਾਨੀ ਨਾਨੇ ਤੋਂ, ਦਾਦੀ ਤੋਂ ਜਦੋਂ ਸਵਾਲ ਪੁੱਛਦੇ ਸੀਗੇ, ਤੇ ਉਹਦਾ ਜਵਾਬ ਕਿੰਨਾ ਅੱਛਾ ਦਿੰਦੇ ਹੁੰਦੇ ਸੀਗੇ ਪਰਤਲਬ ਕੁਛ ਪਿਛਲੇ ਜਮਾਨੇ ਦੇ, ਹੁਣ ਆਪਾਂ ਨੂੰ ਥੋੜ੍ਹੀ ਪਤਾ ਚੱਲਣੀਆਂ ਨੇ ਗੱਲਾਂ ਐਵੇਂ ਤਾਂ ਹਿਸਟਰੀ ਕਿਵੇਂ ਬਣਦੀ ਹੈ, ਐਵੇਂ ਤਾਂ ਬਣਦੀ ਹੈ, ਪਿਛਲੀਆਂ ਗੱਲਾਂ ਟੁਰਦੀਆਂ ਆਉਂਦੀਆਂ ਨੇ। ਠੀਕ ਹੈ ਨਾ, ਜੇ ਨਹੀਂ, ਜੇ ਆਪਾਂ ਉਹਨਾ ਨੂੰ ਨਹੀਂ ਸੁਣਾਂਗੇ ਉਹਨਾਂ ਨੂੰ, ਅ ਉਹਨਾਂ ਦੇ ਬਾਰੇ ਧਿਆਨ ਨੀ ਦੇਵਾਂਗੇ, ਤਾਂ ਕਿਵੇਂ ਆਪਾਂ ਨੂੰ ਪਤਾ ਚੱਲੇਗਾ, ਠੀਕ ਹੈ ਨਾ।
ਬਿਲਕੁਲ ਕਿਉਂਕਿ ਨਾ ਤੁਹਾਨੂੰ ਵੀ ਪਤਾ ਹੈ ਕਿਉਂਕਿ ਇਹਨਾਂ ਕੋਲ ਨਾ ਤਜੁਰਬੇ ਹੁੰਦੇ ਹੈ ਸਭ ਤੋਂ ਵੱਡੀ ਚੀਜ਼ ਹੈ ਇਹਨਾਂ ਦੇ ਕੋਲ ਬੈਠੀਏ ਨਾ ਤੇ ਬਹੁਤ ਸਾਰੇ ਆਪਾਂ ਨੂੰ ਤਜੁਰਬੇ ਦਿੰਦੇ ਆ, ਸਲਾਹਾਂ ਦਿੰਦੇ ਆ ਜੋ ਇਹਨਾਂ ਏ ਜਾ ਕੇ ਆਪਾਂ ਨੂੰ ਆਪਗੇ ਪਤਾ ਨੀ ਕਿੱਥੇ ਕਿੱਥੇ ਕੰਮ ਆਣ, ਨੇ ਹੁਣ ਕਦੇ ਘਰੇ ਬਿਮਾਰ ਹੋ ਜਾ
ਮੇਰੀ ਗੱਲ ਸੁਨੋ।
ਘਰੇ ਕੋਈ ਬਿਮਾਰ ਹੋ ਜਾਂਦਾ ਹੈ, ਤੁਸੀਂ ਦੇਖਿਆ ਕਿ ਆਪਾਂ ਆਪਣੇ ਦਾਦੀ ਨਾਨੀ ਦੇ ਕਿਤਿਆਂ ਦੀ ਗੱਲਾਂ ਹੀ, ਬਜ਼ੁਰਗਾਂ ਦੀਆਂ ਹੀ ਗੱਲਾਂ, ਤੋਂ ਆਪਾਂ ਬੱਚਿਆਂ ਨੂੰ
ਨਹੀਂ ਬੜੇ ਨੁਸਖੇ ਹੈ, ਬੜੇ ਨੁਸਖੇ, ਮੇਰੇ ਆਪਣੀ ਮੰਮੀ ਕੋਲ ਬੜੇ ਨੁਸਖੇ ਨੇ। ਹੈ, ਮੇਰੀ ਆਪਣੀ ਮੰਮੀ ਕੋਲ ਇੰਨੇ ਘਰੇਲੂ ਨੁਸਖੇ ਨੁਸਖੇ ਸੀਗੇ ਇਨਫੈਕਟ ਮੈਂ ਉਹਨਾਂ ਦੇ ਨੁਸਖਿਆਂ ਖੁਦ ਵੀ ਅਪਣਾਉਂਦੀ ਰਹੀਆਂ ਹੁਣ ਤੱਕ ਅਪਣਾਉਂਦੀਆਂ, ਤੇ ਇੱਕ ਦੋ ਵਾਰ ਤਾਂ ਮੇਰੇ ਮਤਲਬ ਡਾਕਟਰ ਨਾਲ ਵੀ ਗੱਲ ਹੋਈ ਸੀ, ਮੇਰੇ ਬੱਚੇ ਛੋਟਾ ਜਿਹਾ ਸੀਗਾ ਤੇ ਵੋਮਿਟ ਸ਼ੁਰੂ ਹੋ ਗਈਆਂ ਅੱਧੀ ਰਾਤੀ, ਹੁਣ ਅੱਧੀ ਰਾਤੀ ਦਵਾਈ ਕਿੱਥੋਂ ਲੈ ਕੇ ਆਵਾਂ ਤੇ ਤੇ ਮੈਂ ਉਹਨੂੰ ਆਪਣਾ ਬਣਾ ਕੇ ਪਿਲਾ ਤਾ ਤੇ ਸਵੇਰੇ ਜੇ ਡਾਕਟਰ ਕੋਲ ਗਏ ਤੇ ਮੇਰੇ ਹਸਬੈਂਡ ਨੇ ਮਜ਼ਾਕ ਉਡਾਇਆ ਮੇਰਾ ਜਿਵੇਂ ਨਾ ਕਿਆ ਦੇਖੋ ਡਾਕਟਰ ਸਾਹਿਬ ਇਹਨੇ ਐਵੇਂ ਕੀਤਾ ਆ ਤੇ ਕਹਿੰਦੇ ਉਸਕੇ ਬਾਅਦ ਵੋਮਿਟ ਤਾਂ ਨਹੀਂ ਆਈ ਹੋਗੀ ਮੈਂ ਕਿਹਾ ਨਹੀਂ ਆਈ। ਤੇ ਕਹਿੰਦੇ ਦੇਖਾ, ਯੇ ਨੁਸਖੇ ਵੀ ਬਹੁਤ ਕਾਰਗਰ ਹੋਤੇ ਹੈ। ਮਤਲਬ ਡਾਕਟਰ ਨੇ ਪ੍ਰੇਸ ਕੀਤਾ ਸੀਗਾ ਕਿ ਤੁਸੀਂ ਬਹੁਤ ਅੱਛਾ ਕਰਿਆ ਘਰੇਲੂ ਨੁਸਖੇ ਕਰਕੇ ਥੋੜਾ ਬਹੁਤ ਵੀ ਉੱਥੇ ਰੋਕਤੀਆਂ। ਤੇ ਬਹੁਤ ਕਾਰਗਰ ਹੁੰਦੇ ਨੇ ਇਹਨਾਂ ਦੇ ਨੁਸਖੇ ਨਾ ਲੇਕਿਨ ਅੱਜਕੱਲ ਦੇ ਬੱਚੇ ਪਤਾ ਸੁਣਦੇ ਨੀ ਐ। ਮੈਂ ਤੁਹਾਨੂੰ ਸਹੀ ਗੱਲ ਦੱਸਾਂ, ਹਾਂ ਅੱਜ ਅੱਜਕੱਲ ਦੇ ਬੱਚਿਆਂ ਨੂੰ ਹੁੰਦਾ ਕਿ ਨਹੀਂ ਜੀ
ਸਹੀ ਗੱਲ ਹੈ ਸਹੀ ਗੱਲ ਹੈ ਜਿਹੜੇ ਬਜ਼ੁਰਗ ਹੁੰਦੇ ਆ ਹੁਣ ਆਪਣੇ ਹਾਂਜੀ-ਹਾਂਜੀ ਬਜ਼ੁਰਗ ਬਜ਼ੁਰਗਾਂ ਨੂੰ ਕਈਆਂ ਨੂੰ ਕਈ ਲੋਕ ਨਾ ਕਰਦੇ ਆਪਣੇ ਬਜ਼ੁਰਗਾਂ ਦਾ ਧਿਆਨ ਨਹੀਂ ਕਰਦੇ, ਉਹ ਨਾ ਉਹਨਾਂ ਦੀਆਂ ਲੋੜਾਂ ਨਹੀ ਪੂਰਾ ਕਰਦੇ, ਗ਼ਲਤ ਗੱਲ ਹੈ ਕਿਉਂਕਿ ਬਜ਼ੁਰਗਾਂ ਨੂੰ ਕਈ ਲੋਕ ਆਪ ਐਸ ਇਟ ਸਿਟ ਦਿੰਦੇ ਆ, ਜਿਵੇਂ ਕੋਈ ਐਵੇਂ ਕੁੱਛ ਨਹੀਂ ਹੈਗੇ। ਬਸ ਉਹਨਾਂ ਨੇ ਫਰਜ਼ ਪੂਰੇ ਕਰਤੇ ਤੁਹਾਡੇ ਤੁਹਾਨੂੰ ਪਾਲ ਲਿਆ ਪੋਸ ਲਿਆ ਤੋਂ ਬਾਅਦ ਬਸ ਤੁਹਾਡੀ ਆਪਣੀ ਲਾਈਫ ਸ਼ੁਰੂ ਹੋ ਗਈ ਗਲਤ ਗੱਲ ਏ ਉਹਨਾਂ ਦੀਆਂ ਹਰ ਚੀਜ਼ਾਂ ਉਹਨਾਂ ਕੋਲ ਜ਼ਿਆ ਕੇ ਪੁੱਛੋ ਤੁਹਾਨੂੰ ਕੋਈ ਜ਼ਰੂਰਤ ਹੈ, ਬਿਲਕੁਲ ਹਾਂ ਉਹਨਾਂ ਨੂੰ ਪੁੱਛੋ ਤੁਹਾਨੂੰ ਜ਼ਰੂਰਤ ਹੈ ਕਿਸੇ ਚੀਜ਼ ਦੀ, ਕਿਸੇ ਚੀਜ਼ ਦੀ ਕਮੀ ਤਾ ਨੀ
ਮੈਂ ਉਹੀ ਤਾਂ ਤੁਹਾਨੂੰ ਕਹਿਣਾ ਚਾਹ ਰਹੀ ਆ ਕਿ ਅੱਜ ਕਲ ਦੇ ਬੱਚੇ ਇਸ ਚੀਜ਼ ਨੂੰ ਨਹੀਂ ਮੰਨਦੇ ਕਿ ਉਹ ਬਜ਼ੁਰਗਾਂ ਦਾ ਕਿਉਂ ਧਿਆਨ ਰੱਖਣ ਅਰੇ ਬਈ ਜੇ ਉਹ ਉਹ ਨਹੀਂ ਹੁੰਦੇ ਤਾਂ ਤੁਸੀਂ ਕਿਵੇਂ ਹੁੰਦੇ। ਠੀਕ ਹੈ ਨਾ। ਉਹ ਉਹ ਤੁਹਾਨੂੰ ਇਸ ਦੁਨੀਆਂ 'ਚ ਲੈ ਕੇ ਆਏ ਨੇ ਤੇ ਜੇ ਉਹ ਵੀ ਉਸ ਵੇਲੇ ਆਪਣਾ ਪੱਲਾ ਝਾੜ ਦਿੰਦੇ ਕਿਸ ਸਾਨੂੰ ਲੋੜ ਹੀ ਨੀ ਹੈਗੀ ਬੱਚਿਆਂ ਦੀ ਤੇ ਤੁਸੀਂ ਕਿਵੇਂ ਆ ਜਾਂਦੇ ਵੀ ਦੁਨੀਆਂ ਵਿੱਚ। ਠੀਕ ਹੈ ਤਾਲੀ ਤਾਂ ਦੋਨੋ ਹੱਥਾਂ ਨਾਲ ਵੱਜਦੀ ਹੈ ਉਹ ਤੁਹਾਨੂੰ ਉਹਨਾਂ ਨੇ ਤੈਨੂੰ ਤੁਹਾਨੂੰ ਆਪਣੀ ਪੂਰੀ ਜਵਾਨੀ ਦਿੱਤੀ ਆਪਣਾ ਸਭ ਕੁਛ ਦਿੱਤਾ ਤੁਹਾਨੂੰ ਪੜ੍ਹਾਇਆ ਲਿਖਾਇਆ। ਇਸ ਕਾਬਿਲ ਬਣਾਇਆ ਤੇ ਹੁਣ ਉਹਨਾਂ ਤੇ ਜਵਾਨੀ ਜੇ ਬੁਢਾਪੇ 'ਚ ਬਦਲ ਗਈਏ ਤਾਂ ਹੁਣ ਤੁਹਾਡੇ ਤੁਹਾਡਾ ਟਾਈਮ ਹੈ ਨਾ ਉਹਨਾਂ ਨੂੰ ਸੰਭਾਲਣ ਦਾ।
ਸਹੀ ਗੱਲ ਹੈ ਕਿਉਂਕਿ ਤੁਹਾਨੂੰ ਵੀ ਪਤਾ ਕਿ ਇਹਨਾਂ ਦੀ ਸੇਵਾ ਕਰਾਂਗੇ ਤਾਂ ਆਪਾਂ ਨੂੰ ਇੱਕ ਇੱਕ ਆਪਣੇ ਨਾ ਪੂਰੇ ਦੇਸ਼ ਦੇ ਵਿੱਚ ਆਪਾਂ ਇੱਕ ਨੇਕ ਕੰਮ ਕਰ ਰਹੇ ਆ, ਕਿ ਉਹਨਾਂ ਦੀ ਉਸ ਉਮਰ ਦੇ ਵਿੱਚ ਆ ਕੇ ਵੀ ਆਪਾਂ ਉਹਨਾਂ ਦੇ ਨਾਲ ਖੜੇ ਹਾਂ। ਆਪਾਂ ਉਹਨਾਂ ਦੇ ਹਰ ਚੀਜ਼ ਦਾ ਕੰਮ ਪੂਰਾ ਕਰਕੇ ਦੇ ਰਹੇ ਆ ਉਹ ਖੁਸ਼ ਹੁੰਦੇ ਨੇ ਪਤਾ ਨੀ ਉਹਨਾਂ ਦੀਆਂ ਕਿੰਨੀਆਂ ਦੁਆਵਾਂ ਆਪਾਂ ਨੂੰ ਲੱਗਦੀਆਂ ਨੇ ਆਪਾਂ ਪਤਾ ਨੀ ਕਿੱਥੇ ਵੱਧਦੇ-ਫੁੱਲਦੇ ਹੈ ਤੇ ਨਾਲੇ ਆਪਾਂ ਨੂੰ ਖੁਸ਼ੀ ਵੀ ਹੁੰਦੀ ਹੈ ਕਿ ਹਾਂ ਬਈ ਕਿ ਨੇ ਵੱਡੇ ਦਾ ਕੁੱਛ ਕੰਮ ਕੀਤਾ। ਯਕੀਨ ਮੰਨੋ ਅਸੀਂ ਜਦੋਂ ਕਦੇ ਹੁੰਨੇ ਆ ਨਾ ਮੈਂ ਕੱਲੀ ਬੈਠੀ-ਬੈਠੀ ਆਪਾਂ ਹੁਣ ਕਿੰਨਾ ਕੁ ਦੇਰ ਫੋਨ ਚਲਾ ਲਈਏ, ਇੰਨਾ ਮਤਲਬ ਨੂੰ ਦਿਲ ਕਰਦਾ ਕਿ ਹਾਏ ਕੋਈ ਬੰਦਾ ਦੇ ਕੋਲ ਹੋਵੇ ਵੱਡਾ ਤੇ ਕਿੰਨਾ ਵਧੀਆ ਲੱਗਦਾ, ਘਰੇ ਇੱਧਰ ਤਾਂ ਬਹੁਤ ਔਖਾ ਹੋ ਜਾਂਦਾ ਮੈਨੂੰ। ਉਹ ਤੇ ਨੀ ਤੇ ਜਦੋਂ ਮੈਂ ਆਪਣੀ ਮੰਮੀ ਘਰੇ ਜਾਂਨੀ ਆ ਨਾ ਉੱਥੇ ਜਾ ਕੇ ਮੈਨੂੰ ਬਹੁਤ ਹੁੰਦਾ ਧਿਆਨ ਹੁੰਦਾ ਕਿ ਨਹੀਂ ਬਈ ਉਹਨਾਂ ਨੂੰ ਕੱਲਾਪਨ ਜਿਹੜਾ ਉਹਨਾਂ ਦਾ ਉਹ ਵੀ ਇਕੱਲੇ ਰਹਿੰਦੇ ਏ ਉਹਨਾਂ ਨੂੰ ਮਹਿਸੂਸ ਨਹੀਂ ਹੋਣਾ ਚਾਹੀਦਾ ਕਿ ਸੀਗਾ ਅਸੀਂ ਜਦੋਂ ਜਾਂਦੇ ਹਾਂ ਉਦ ਉਹਨਾਂ ਨਾਲ ਸਮਾਂ ਬਿਤਾਉਣਾ ਚਾਹੀਦਾ ਹੈ। ਹਰ ਚੀਜ਼ ਟਾਈਮ ਦੇਣਾ ਚਾਹੀਦਾ ਉਹਨਾਂ ਨੂੰ ਕਿ ਉਹ ਖੁਸ਼ ਰਹਿਣ ਉਹਨਾਂ ਦੀ ਖੁਸ਼ੀ ਨਾ ਜਿਹੜੀ ਉਹਨਾਂ ਦੀ ਖੁਸ਼ੀ ਜਿਹੜੀ ਆਪ ਆਪਾਂ ਨੂੰ ਪਤਾ ਨੀ ਕਿੱਥੇ ਦੀ ਕਿੱਥੇ ਲੈ ਕੇ ਜਾਂਦੀ ਹੈ। ਜ਼ਿੰਦਗੀ ਦੇ ਵਿੱਚ
ਹੁਣ ਮੇਰੇ ਮੇਰੇ ਹਸਬੈਂਡ ਹੈ ਜਿਵੇਂ ਹੁਣ ਨਾ ਉਹ ਪਤਾ ਕੀ ਕਰਨ ਨੇ ਜਿਵੇਂ ਸਾਰਾ ਦਿਨ ਤਾਂ ਆਫਿਸ ਰਹਿੰਦੇ ਨੇ ਸ਼ਾਮੀ ਆਉਂਦੇ ਨੇ ਨਾ ਫਿਰ ਉਹ ਉਹਨਾਂ ਨੇ ਜਿਵੇਂ ਸਾਡੇ ਨਾਲ ਬੈਠਣਾ ਹੁੰਦਾ ਹੈ ਤੇ ਆਉਂਦਿਆਂ ਹੀ ਪਹਿਲਾਂ ਘੰਟਾ ਤੇ ੳਹ ਆਪਣੇ ਮਦਰ ਦੇ ਕੋਲ ਹਮ ਹਮ
ਵਧੀਆਂ ਗੱਲ
ਉਹਨਾਂ ਦਾ ਨਿਯਮ ਹੈ ਨਿਯਮ ਹੈ ਉਹਨਾਂ ਦਾ ਕਿ ਆਪਣੇ ਮਦਰ ਦੇ ਕੋਲ ਬੈਠਣਾ ਹੀ ਬੈਠਣਾ ਉਹਨਾਂ ਨੇ ਕਿ ਉਹਨਾਂ ਨਾਲ ਗੱਲਬਾਤ ਕਰਨੀ ਕਰਾਨੀ ਜੋ ਵੀ ਹੈ ਤੇ ਤਾਂ ਹੀ ਉਹ ਉਹ ਵੀ ਖੁਸ਼ ਰਹਿੰਦੇ ਨੇ ਕਿ ਹਾਂ ਬੱਚੇ ਮੈਨੂੰ ਟਾਈਮ ਪ ਠੀਕ ਹੈ ਨਾ ਜੇ ਅਜ ਹਾਂ ਇਹ ਬਹੁਤ ਜ਼ਰੂਰੀ ਹੈ ।ਪਰ ਵੱਡਾ ਦੇ ਨਾਲ ਟਾਈਮ ਬਿਤਾਨਾ ਉਹਨਾਂ ਦੀ ਪ੍ਰੋਬਲਮ ਸੁਣਨੀਆਂ ਉਹਨਾਂ ਨੂੰ ਦੇਖਣਾ ਕਰਨਾ ਉਹ ਤੇ ਇੰਨੇ ਚ ਖੁਸ਼ ਹੋ ਜਾਂਦੇ ਇਹ ਥੋੜ੍ਹੇ ਕਹਿੰਦੇ ਨੇ ਸਾਨੂੰ ਲੈ ਲੈ ਕੇ ਘੁੰਮੀ ਜਾਓ। ਉਹ ਤਾਂ ਬਸ ਇਹੀ ਚਾਹੁੰਦੇ ਨੇ ਕਿ ਸਾਨੂੰ ਟਾਈਮ ਦੋ ਆਪਣਾ।
ਬਿਲਕੁਲ ਸਾਨੂੰ ਤਾਂ ਹੀ ਕਹਿੰਨੇ ਅਸੀਂ ਆਪਣੇ ਮਾਤਾ-ਪਿਤਾ ਤੇ ਬਜ਼ੁਰਗਾਂ ਦੀ ਸੇਵਾ ਤੇ ਸਤਿਕਾਰ ਕਰਨਾ ਬਹੁਤ ਜ਼ਰੂਰੀ ਏ ਜੇ ਅੱਜ ਦੇ ਟੈਮ ਚ ਆਪਾਂ ਪੁਰਾਣੇ ਟੈਮ ਨੂੰ ਦੇਖੀਏ ਉਹ ਟੈਮ ਬਹੁਤ ਸੋਹਣਾ ਸੀ, ਤੇ ਉਦੋਂ ਟੈਮ ਉਥੋਂ ਹਰ ਬੰ ਦੀ ਇੱਜਤ ਹੁੰਦੀ ਸੀ ਤੇ ਮਾਨ ਉਹਨਾਂ ਨੂੰ ਮਾਣ ਸਨਮਾਨ ਪ੍ਰਾਪਤ ਪਰ ਆਪਣੇ ਬੱਚਿਆਂ ਨੂੰ ਆਪਣੇ ਸਾਰੇ ਮਤਲਬ ਹਰ ਪਰਿਵਾਰ ਦੇ ਇੱਕ ਇੱਕ ਜੀਅ ਨੂੰ ਸਿਖਾਉਣਾ ਚਾਹੀਦਾ ਹੈ ਕਿ ਕਿੱਦਾਂ ਆਪਣੇ ਮਾਤਾ ਪਿਤਾ ਨੂੰ ਕਿੱਦਾਂ ਪੂਜਣਾ ਚਾਹੀਦਾ ਹੈ। ਉਹਨਾਂ ਦਾ ਸਤ ਸਤਿਕਾਰ ਕਰਨਾ ਚਾਹੀਦਾ ਉਹਨਾਂ ਦੀ ਸਵੇਰੇ ਉੱਠਦੇ ਸਾਰ ਪਹਿਲਾਂ ਕਹਿੰਦੇ ਉਹਨਾਂ ਦਾ ਮੱਥਾ ਟੇਕਣਾ ਚਾਹੀਦਾ। ਜੋ ਸਵੇਰ ਦੀਆਂ ਦਿੱਤੀਆਂ ਹੋਈਆਂ ਦੁਆਵਾਂ ਆਪਾਂ ਨੂੰ ਸਾਰਾ ਦਿਨ ਖੁਸ਼ ਰੱਖਦੀਆਂ ਨੇ ਨਾ ਉਹਨਾਂ ਵੱਡੀ ਕੋਈ ਚੀਜ਼ ਨਹੀਂ ਹੈ ਇਹਨਾਂ ਦਾ ਇਸ ਤੋਂ ਨੇਕ ਕੰਮ ਜੀਵਨ ਕੁਛ ਨਹੀਂ ਹੈ ਜੇ ਹੈ ਤੇ ਇਹੀ ਹੈ ਕਿ ਆਪਣੇ ਹਰ ਚੀਜ਼ ਤੇ ਕੰਮ ਆਉਂਦੇ ਨੇ ਅੱਗੇ ਜਾ ਕੇ ਵੀ ਹਰ ਚੀਜ਼ ਤੇ ਬਿਲਕੁਲ
ਤੁਸੀਂ ਜਿੰਨੀ ਮਰਜ਼ੀ ਪ੍ਰੋਬਲਮ ਤੁਸੀਂ ਜੋ ਮਰਜ਼ੀ ਮੋਡਰਨ ਟੈਕਨੀਕਸ ਨਾਲ ਯੂਜ ਕਰ ਲਓ ਲੇਕਿਨ ਜੋ ਇਹਨਾਂ ਦੇ ਪ੍ਰੈਕਟੀ ਨੌਲੇਜ ਹੈਗੀ ਹੈ ਇਹਨਾਂ ਨੇ ਆਪਾਂ ਆਪਣੇ ਯੂਜ ਕੀਤਾ ਟੈਂਕ ਦਾ ਉਹਦਾ ਹੀ ਫਾਇਦਾ ਜ਼ਿਆਦਾ ਮਿਲਦਾ ਜਿੰਨੇ ਮਰਜ਼ੀ ਆਪਾਂ ਸੈਸੀ ਚ ਆ ਜਾਈਏ ਹਨਾ। ਬਹੁਤ ਅੱਛਾ ਲੱਗਿਆ ਦੀਦੀ ਤੁਹਾਡੇ ਨਾਲ ਗੱਲ ਕਰਕੇ ਫਿਰ ਮਿਲਾਂਗੇ ਜਲਦੀ ਸਤ ਸ੍ਰੀ ਅਕਾਲ ਜੀ।
ਸਤ ਸ੍ਰੀ ਅਕਾਲ ।